ਔ ਹੈਲੋ,
ਹੈਲੋ,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
ਹੋਰ ਠੀਕ ਹੋ।
ਹਾਂਜੀ ਹਾਂਜੀ, ਜੀ ਵਧੀਆ ਤੁਸੀਂ ਸੁਣਾਓ। ਬਸ ਲੱਗੀ ਹੋਏ ਆ ਕਿਚਨ ਦੇ ਕੰਮ ਕੁਮ ਕਰਨ ਮੈਂ ਕਿਹਾ ਹਾਂਜੀ ਲੱਗੇ ਹੋਏ ਆ ਕੰਮ ਕੁਮ ਨਬੇੜਨ ਆਪਣੇ ਘਰ ਦੇ। ਹਾਂਜੀ ਹਾਂਜੀ, ਹੈਲੋ
ਹਾਂਜੀ ਮੈਂ ਕਿਹਾ ਆਵਾਜ਼ ਨੀ ਆ ਰਹੀ ਸੀ ਫੋਨ ਦੀ ਨਾ ਤੇ ਤਾਂ
ਹਾਂਜੀ-ਹਾਂਜੀ, ਹੁਣ ਆਈ ਤੁਹਾਡੀ ਆਵਾਜ਼ ਸੁਣੋ। ਹਾਂਜੀ ਹਾਂਜੀ, ਹੋਰ ਸੁਣਾਓ ਕੀ ਕਰ ਰਹੇ ਹੋ।
ਅੱਛਾ ਹੋਰ ਸੁਣਾਓ ਕੀ ਕਰ ਰਹੇ ਜੇ।
ਬਸ ਲੱਗੀ ਹੋਏ ਘਰ ਦੇ ਮੈਂ ਕਿਹਾ ਕੰਮ ਕੁੁੰਮ ਨਿਬੇੜਨ
ਅੱਛਾ ਚਲੋ ਠੀਕ ਹੈ।
ਹਾਂਜੀ ਹਾਂਜੀ, ਸਵੇਰੇ ਸਵੇਰੇ ਤਾਂ ਤੁਹਾਨੂੰ ਪਤਾ ਇ ਹੀ ਕੁਛ ਹੀ ਚੱਲਦਾ ਹੁੰਦਾ ਆ।
ਸਵੇਰ ਹਾਂ ਸਵੇਰੇ ਸਰੇ ਰਹੀਓ ਘਰ ਦਾ ਕੰਮ
ਹਾਂ, ਕੱਲ੍ਹ ਕੱਪੜੇ ਧੋਤੇ ਸੀਗੇ ਉਹ ਹਜੇ ਮੇਰੇ ਸਾਰੇ ਤੈਅ ਲਗਾਉਣ ਵਾਲੇ ਪਏ ਬੈਡ ਭਰਿਆ ਪਿਆ ਵਾ।
ਹਾਂ,
ਬਸ ਉਹਨਾਂ ਨੂੰ ਦੇਖ ਦੇਖ ਕੇ ਕਰ ਰਹੀ ਹਾਂ।
ਹਾਂ ਇਸ ਤਰ੍ਹਾਂ ਹੀ ਸਾਡਾ ਮੇਰਾ ਵੀ ਅੰਦਰ ਇੱਕ ਬੈਡ ਪੂਰਾ ਫੁਲ ਹੋਇਆ ਪਿਆ- ਕੱਲ ਤੋਂ ਕੱਲ ਨੀ ਮੈਂ ਪਰਸੋਂ ਤੋਂਏ ਸੀ ਮੈਂ ਕੱਲ ਤੇ ਦੇਖੋ ਬਾਰਿਸ਼ ਆ ਰਹੀ ਸਾਡੀੇ ਕੱਲ ਤੇ ਥੇ ਹਲਕੀ ਹਲਕੀ ਤੇ ਹੁਣ ਬਸ ਮੈਂ ਹੁਣ ਸਵੇਰੇ ਸਵੇਰੇ ਪਹਿਲੇ ਕੱਪੜਾ ਹੀ ਤੈ ਲਗਾਉਂਗੀ। ਬਸ ਜਸਟਿੰਗ ਤੇ ਮੇਰੀ ਹੋ ਗਈ ਹੈ।
ਅੱਛਾ ਜੀ ਆਂ ਬਸ ਇਹ ਡਸ ਸਟਿੰਗ ਕੱਪੜੇ ਚਾਹੇ ਰੋਜ਼ ਤੁਸੀਂ ਕਰ ਲਓ ਇਹ ਨਹੀਂ ਨਿਬੜਦੇ ਹੈਗੇ।
ਹਾਂ ਰੋਜ਼ ਹੀ ਧੁਲ ਜਾਂਦੇ ਨੇ ਨਾ ਥੋੜੇ- ਥੋੜੇ -ਥੋੜੇ- ਥੋੜੇ ਧੋਵੋ ਉਹ ਥੋੜੇ -ਥੋੜ੍ਹੇ ਇਕੱਠੇ ਹੋਈ ਰਹਿਣਗੇ।
ਬਿਲਕੁਲ -ਬਿਲਕੁਲ ਜੀ ਇੱਦਾਂ ਹੀ ਆ ਹਾਂਜੀ ਹੋਰ ਬਾਕੀ ਕੀ ਕਰ ਰਹੇ।
ਹਾਂਜੀ
ਮੈਂ ਕਿਹਾ ਹੋਰ ਸੁਣਾਓ ਕੀ ਬਣਾ ਰਹੇ ਹੋ ਅੱਜ ਸ਼ਾਮ ਨੂੰ
ਮੈਂ ਬਸ ਹੁਣ ਨਾਸ਼ਤਾ ਬਣਾ ਗਿਆ ਬਣਾਤਾ ਹੈ ਕੁਛ- ਕੁਛ ਬਣ ਗਿਆ ਕੁਛ ਹੁਣ ਥੋੜ੍ਹਾ ਜਿਹਾ ਜਦ ਖਾਣਗੇ ਤੇ ਆਹੀਂ ਉਹਦਾ ਮਿਲਾ ਦਾਂਗੀ ਫੁੱਲਕੇ ਫੁੱਲ ਕੇ ਪ੍ਰਸ਼ਾਦਾ
ਅੱਛਾ ਜੀ ਠੀਕ ਹੈ- ਠੀਕ ਹੈ।
ਉਸੀ ਟਾਈਮ ਉਤਾਰ ਕੇ ਦੇਣੀ ਹਾਂ ਨਾ ਫਿਰ ਇਹਨਾਂ ਨੂੰ
ਹਾਂਜੀ ਹੂੰ- ਹੂੰ -ਹੂੰ ਬਿਲਕੁਲ- ਬਿਲਕੁਲ
ਕਿਉਂਕਿ ਫੇਰ ਜ਼ਿਆਦਾ ਬਣਾ ਕੇ ਰੱਖ ਦੋ ਨਾ, ਰੋਟੀ ਫੇਰ ਉਹ ਬਚ ਜਾਏਗੀ, ਫਿਰ ਇਹਨਾਂ ਨੇ ਖਾਣੀ ਨੀ ਕਿਸੇ ਕਿਸੇ ਨੇ ਵੀ ਬਾਸੀ, ਉਹ ਫੇਰ ਮੈਨੂੰ ਹੀ, ਸਿਰਫ਼ ਖਾਣੀ ਪੈਂਦੀ ਹੈ।
ਹਾਂਜੀ, ਬਿਲਕੁਲ।
ਉਹ ਫੇਰ ਮੈਂ ਵੀ, ਕਿੰਨੀ ਕੁ ਖਾ ਲਾ, ਮੇਰੇ ਕੋਲ ਆਪ ਨੀ, ਖੁਦ ਨੀ ਖਾਇਆ ਜਾਂਦਾ ਇੰਨਾ
ਬਿਲਕੁਲ
ਬਣਾ ਦਿੰਦੇ ਆ, ਤਵਾ ਰੱਖੋ ਤੇ, ਦੋ ਮਿੰਟ ਲੱਗਦੇ ਨੇ ਬਣਾਂਦੇ। ਕੋਈ ਦੇਰ ਥੋੜ੍ਹਾ ਲੱਗਦੀ ਆ, ਸਬਜ਼ੀ -ਸੁਬਜੀ ਬਣਾ ਕੇ ਰੱਖੋ, ਸਭ ਕੁਛ ਹਾਂਜੀ।
ਉਹਨਾਂ ਨੂੰ ਹੁੰਦਾ ਹੈ ਵੀ, ਜੇ ਰਾਤ ਦੀ ਰੋਟੀ ਹੈਗੀ ਹੈ ਤਾਂ, ਉਹ ਦਵੋ, ਉਹ ਬਹੁਤ ਪਸੰਦ ਕਰਦੇ, ਇੱਦਾਂ ਕਹਿੰਦੇ ਸ਼ੂਗਰ ਸਹੀ ਰਹਿੰਦੀ ਹੈ, ਮੈਂ ਕਿਹਾ, ਉਹ ਤਾਂ ਗੱਲ ਠੀਕ ਆ, ਪਰ ਡੇਲੀ ਵੀ ਨਹੀਂ ਖਾਧੀ ਜਾਂਦੀ ਹੈ।
ਨਾ- ਨਾ
ਹਾਂਜੀ
ਅਸੀਂ ਪਹਿਲੇ ਤੇ ਮੈਂ ਖਾ ਲੈਂਦੀ ਸੀ, ਪਚ ਵੀ ਜਾਂਦੀ ਸੀ, ਹੁਣ ਤੇ ਮੈਨੂੰ ਨਾਲ ਹੀ ਨਾ ਉਹ ਹੈਵੀ- ਹੈਵੀਂ, ਗ ਲੱਗਦੀ ਹੈਗੀ ਆ, ਹੈ।
ਹਾਂਜੀ -ਹਾਂਜੀ, ਹਾਂ ਕਦੀ-ਕਦੀ ਚਲੋ ਇਹ ਹੁੰਦਾ ਹੈ। ਵੀ ਹਾਂ, ਉਹਦੇ ਨਾਲ ਅੱਛੀ ਲੱਗਦੀ ਹੈ, ਭੜਥੇ ਵਗੈਰਾ ਬਣਾ ਲਉ, ਉਹਦੇ ਨਾਲ ਅੱਛੀ ਲੱਗਦੀ ਆ।
ਕਿਹਦੇ ਨਾਲ?
ਭੜਥਾ -ਭੜਥਾ
ਹਾਂ -ਹਾਂ।
ਹਾਂਜੀ।
ਤੁਸੀਂ ਕਿਹੜੀ ਰੋਟੀ ਕਹਿ ਰਹੇ ਹੋ, ਬਾਸੀ ਰੋਟੀ ਕਹਿ ਰਹੇ ਹੋ? ਤੰਦੂਰ ਦੀ ਕਹਿ ਰਹੇ ਹੋ? ਹਾਂ-ਹਾਂ, ਬਾਸੀ ਰੋਟੀ ਥੋੜ੍ਹੀ ਬਹੁਤ ਯੂਜ ਕਰਦੇ ਹਾਂ, ਅਸੀਂ ਵੈਸੇ ਤਾਂ ਹੁਣ ਅਸੀਂ ਤੰਦੂਰ ਤੇ ਵੀ ਬਣਾ ਲੈਂਦੇ, ਪ੍ਰਸ਼ਾਦ ਜਿਵੇਂ ਕਿ ਸਵੇਰੇ ਨਾਸ਼ਤਾ- ਨੁਸ਼ਤਾ, ਬਣਾਉਣਾ ਹੈ, ਹਾਂ।
ਤੰਦੂਰ ਆਉਂਦਾ, ਤਾਨੂੰ ਚਲਾਣਾ?
ਹਾਂ, ਸਾਡੇ ਘਰ ਲੱਗਿਆ ਪਇਆ, ਘਰ ਉੱਧਰ ਪੁਰਾਣੇ ਘਰ ਚ, ਮਤਲਬ ਸਾਡੇ ਘਰ ਦੇ ਸਾਹਮਣੇ ਹੀ, ਹਾਂਜੀ ਘਰ ਹੈਗਾ, ਉੱਥੇ ਹੀ ਹਾਂ।
ਫਿਰ ਖੁੱਲੀ ਜਗ੍ਹਾ ਹੋਵੇ ਨਾ, ਤਾਂ ਫੇਰ ਉਹਦਾ ਫਾਇਦਾ ਹੁੰਦਾ ਆ।
ਲਗਾਇਆ ਤਾਂ ਤੰਦੂਰ ਮੇਰੀ ਮਤਲਬ, ਮੰਮੀ ਉਹਰਾਂ ਨੇ ਸੱਸ ਮਾਂ ਜੀ ਨੇ, ਲਗਾਇਆ ਦਾ ਹੈ ਜਦ ਦੇ ਮੈਨੂੰ ਮੇਰੇ ਵਿਆਹ ਨੂੰ, ਥੋੜਾ ਟਾਈਮ ਹੀ ਹੋਇਆ ਸੀ, ਤੇ ਮੇਰੀ ਮੰਮੀ ਨੇ ਸਿਖਾ ਤੀ ਸੀ, ਤੰਦੂਰੀ ਰੋਟੀ ਬਣਾਉਣੀ।
ਹਾਂ- ਹਾਂ, ਚਲੋ ਵਧੀਆ ਇਹ ਨਾ ਵੀ ਜੇ ਘਰੇ ਚੀ, ਹੋਵੇ ਨਾ ਚੀਜ਼, ਤੇ ਬੰਦਾ ਸਿੱਖ ਜਾਂਦਾ ਆ।
ਹਾਂ ਮੇਰੇ, ਮਤਲਬ ਦਸ ਕੁ ਸਾਲ, ਪੰਜ- ਛੇ ਸਾਲ ਹੋਏ ਹੋਣੇ ਨੇ, ਮੇਰੇ ਵਿਆਹ ਨੂੰ, ਤੇ ਮੈਂਨੂੰ ਸਿਖਾ ਤੀ ਸੀ ਮੰਮੀ ਨੇ ਰੋਟੀ ਰੋਟੀ ਬਣਾਉਣੀ, ਕਿਉੰ ਮੈਂ ਘਰ ਦੀ ਵੱਡੀ ਨੂੰਹ ਮੈਂ ਹੀ ਓ ਹੈਗੀ ਹਾਂ ਨਾ, ਫੇਰ ਹਾਂ ਉਸ ਟਾਈਮ ਤੋਂ ਬਹੁਤ ਆਦਤ ਹੈਗੀਆਂ ਨੇ ਜੀ, ਬਣਾ ਲੈਂਨੇ ਆ, ਨਾਸ਼ਤਾ- ਨੁਸ਼ਤਾ ਬਣਾਉਣਾ ਹੋਏ, ਨਾਨ ਬਣਾ ਲਉ। ਜੀ, ਕਦੀ ਉਹ ਬਣਾਲੋ ਜਿਹੜੇ ਮਿੱਸੀਆਂ ਰੋਟੀਆਂ ਬਣਾ ਲਉ ਵਿੱਚੇ ਤੰਦੂਰ ਦੇ, ਉਹ ਫਿਰ ਬੜੇ ਸ਼ੌਕ ਨਾਲ ਖਾਂਦੇ ਨੇ।
ਹਾਂਜੀ -ਹਾਂਜੀ, ਬਿਲਕੁਲ ਬਹੁਤ ਸਵਾਦ ਲੱਗਦੀ ਹੈ ਉਹ ਵੀ।
ਹਾਂ, ਨਾਲ ਲਉ ਉਹਦੇ ਨਾਲ ਦਹੀਂ, ਔਰ ਤੇ ਨਾਲੇ ਆਪਣਾ ਰੋਟੀ ਬਣਾਉ, ਉਸ ਦਿਨ ਪਰਸੋਂ ਤੁਸੀਂ ਵੀ, ਮੈਂ ਬਣਾਏ ਸੀ, ਆਲੂ- ਨਾਨ, ਆਲੂ ਦੇ।
ਹਾਂ-ਹਾਂ, ਨਹੀਂ-ਨਹੀਂ, ਬਹੁਤ ਵਧੀਆ ਗੱਲ ਆ, ਤੁਸੀਂ ਕਰ ਲੈਂਨੇ ਔ, ਇਹ ਸਾਡਾ ਤਾਂ ਇੱਦਾਂ ਵਾ ਨਾ। ਜਗ੍ਹਾ ਦੇ, ਕਰਕੇ ਸਾਨੂੰ ਮੁਸ਼ਕਿਲ ਹੁੰਦੀ ਆ, ਇੱਦਾਂ ਵੀ ਸਾਡੇ ਗਵਾਂਢ ਹੈਗੇ। ਤੰਦੂਰ ਰੱਖਿਆ, ਪਰ ਜਿੱਦਾਂ ਬਾਹਰ ਗੇਟ ਤੋਂ ਬਾਲ ਕੇ, ਤੇ ਫਿਰ ਬਾਅਦ ਵਿੱਚ, ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਆ।
ਹੂੰ,
ਕਦੀ -ਕਦੀ, ਫਿਰ ਅਸੀਂ ਇੱਦਾਂ ਇਕੱਠੇ ਹੋਈਏ ਤੇ, ਫਿਰ ਉਹ ਬਣਾਉਂਦੇ ਤਾਂ, ਬਹੁਤ ਸਵਾਦ ਲੱਗਦੀ ਹੈ। ਸਪੈਸ਼ਲੀ, ਸੰਡੇ ਨੂੰ ਕਦੀ- ਕਦੀ, ਵਧੀਆ ਲੱਗਦਾ। ਹਾਂਜੀ-ਹਾਂਜੀ-ਹਾਂਜੀ,
ਦੀ ਆਵਾਜ਼ ਆ ਰਹੀ ਜੇ।
ਹਾਂਜੀ, ਹੋਰ ਸੁਣਾਓ? ਅਤੇ ਫਿਰ ਹੈਲੋ।
ਹੈਲੋ, ਇੱਕ ਮਿੰਟ ਹੈ ਨਾ ਕੋਈ ਐਪ ਵਿੱਚ ਚੱਲ ਗਈ ਹੈ।
ਹਾਂਜੀ,
ਮੰਨ ਤੇ। ਹੈਲੋ,
ਹੈਲੋ,
ਹਾਂ ਬਸ ਉਹਨਾਂ ਵਿੱਚ ਕੋਈ ਐਪ ਜਿਹੀ ਚੱਲ ਗਈ ਸੀ, ਅਤੇ ਮੈਂ ਕਿਹਾ ਪਹਿਲਾਂ ਉਹਨੂੰ ਕੱਟਾਂ
ਜੀ-ਜੀ ਠੀਕ ਹੈ ਜੀ।
ਹੋਰ ਸੁਣਾਓ?
ਹਾਂਜੀ, ਤੇ ਤੁਸੀਂ ਫੇਰ ਏਦਾਂ ਵੀ ਉਹ ਸਬਜ਼ੀ ਵੀ ਏਦਾਂ ਹੀ ਬਣਾ ਲੈਂਦੇ ਹੋ। ਜਿੱਦਾਂ ਅਨੀ ਜਿੱਦਾਂ ਆਲੂ ਬੋਆਇਲ ਕਰ ਲੈਂਦੇ, ਕੱਚੇ ਸਕਰਗੰਦੀ ਹੁੰਦੀ ਆ ਉਹਦੇ ਕਰ ਲੈਂਦੇ ਓ।
ਤੰਦੂਰਪਰ ਨਹੀਂ ਉਹ ਕਈ ਵਾਰ ਜਿਵੇਂ ਪਾ ਦਿੰਦੇ ਆ, ਜਿਵੇਂ ਦੇਖੋ ਨਾ ਬਾਅਦ ਚ ਸਿੱਕਾ ਕਾਫ਼ੀ ਸਾਰਾ ਪਿਆ ਹੋ, ਬੈਂਗਣ ਬੂੰਗਣ ਬਣ ਲ ਬੇ ਪਾਤੇ ਜਾਂ ਫਿਰ ਸਾਡੀ ਮੰਮੀ ਪਤਾ। ਕੀ ਕਰਦੇ ਨੇ ਹਾਂਡੀ ਦੇ ਵਿੱਚ ਪਾ ਦਿੰਦੇ ਨੇ, ਦਾਲ ਉਹ ਜਿਹੜੀ ਨਾ ਹੁੰਦੀ ਜਿਵੇਂ ਡੋਲੂ ਟਾਈਪ। ਬਣਿਆ ਹੈ, ਹੈਵੀ ਜਿਹਾ ਬਰਤਨ ਹੈਗਾ, ਉਹਦੇ ਚ ਦਾਲ ਪਾਈ ਪਾਣੀ ਪਾਇਆ ਔਰ ਉਹਨੂੰ ਵਿੱਚ ਧਰ ਦੋ। ਬਸ ਉਹ ਫੇਰ ਕੜ-ਕੜ ਕੇ ਕੜ ਕੱਤੇ ਤੇ ਸ਼ਾਮੀ ਤੱਕ ਰੈਡੀ ਹੋ ਜਾਂਦੀ, ਮਤਲਬ ਦੋ ਠੰਢੇ ਪਈ ਰਹਿੰਦੇ ਨਾ ਵਿੱਚ ਉਹ ਫ੍ਰੀ ਚ ਬਣ ਜਾਂਦਾ ਸਮਾਨ।
ਹਾਂ-ਹਾਂ, ਹਾਂ ਨਹੀਂ, ਨਹੀਂ ਬਹੁਤ ਵਧੀਆ। ਵਧੀਆ ਸਹੀ ਗੱਲ ਹੈ, ਇੱਕ ਤਾਂ ਨਾ ਆਪਣਾ ਹੋਰ ਟਾਈਮ ਵੀ ਉਹ ਹੋ ਜਾਂਦਾ ਆ। ਤੇ ਕਿਚਨ ਵੀ ਨਹੀਂ ਖ਼ਰਾਬ ਹੁੰਦੀ ਹੈਗੀ।
ਹਾਂ, ਸਾਡੀ ਮੰਮੀ ਨੂੰ ਵੀ ਬੜਾ ਸ਼ੌਕ ਸੀ, ਔਰ ਉਹਨਾਂ ਨੇ ਸਾਨੂੰ ਵੀ ਬੜਾ ਸ਼ੌਕ ਲਗਾਤਾ, ਇਹਨਾਂ ਚੀਜ਼ਾਂ ਦਾ ਹਾਂਜੀ, ਸਾਡੀ ਸੱਸ ਉਹਨਾ ਨੇ ਖੁਦ ਹੀ ਬਣਾਇਆ ਦਾ, ਆਪਣੇ ਹੱਥਾਂ ਨਾਲ ਹੀ ਬਣਾਏ ਦਾ ਤੰਦੂਰ ਤੰਦੂਰ
ਅੱਛਾ-ਅੱਛਾ, ਵਧੀਆ ਗੱਲ ਆ, ਫਿਰ ਗਾਂਹ ਬੱਚਿਆਂ ਨੂੰ ਵੀ ਉਹੀ ਚੀਜ਼ ਦੇਖ ਦੇਖ ਕੇ ਸ਼ੌਂਕ।
ਹਾਂ-ਹਾਂ, ਬੜੀ ਅੱਛੀ ਤਰ੍ਹਾਂ ਹੋਰ ਯੂਜ ਕਰ ਲੈਂਦੇ ਹਾਂ, ਹੋਰ ਸੁਣਾਓ? ਤੁਸੀਂ ਸੁਣਾਓ-
ਹਾਂਜੀ, ਬਸ ਮੈਂ ਤਾਂ ਹਾਂਜੀ।
ਤੁਸੀਂ ਦੱਸੋ ਮੈਨੂੰ ਵੀ ਔਨਲਾਈਨ ਸ਼ੋਪਿੰਗ ਵਗੈਰਾ ਕਰ ਲੈਂਦੇ ਜੇ ਜਾਂ ਨਹੀਂ?
ਹਾਂਜੀ, ਔਨਲਾਈਨ ਸ਼ੋਪਿੰਗ ਕਰ ਲਈ ਦੀ ਹੁੰਦੀ ਹੈ, ਸੂਟਾਂ ਸ਼ਟਾਂ ਦੀ ਕਰ ਲਈ ਦੀ ਹੈ। ਕੁਛ ਘਰ ਦੀਆਂ ਚੀਜ਼ਾਂ ਦੀ ਕਰ ਲਈ ਦੀ ਅਸੀਂ
ਕਿਵੇਂ ਤੁਹਾਨੂੰ ਲੱਗਦਾ, ਉੱਥੇ ਦਾ ਸਮਾਨ ਔਨਲਾਈਨ ਸ਼ੋਪਿੰਗ ਕਰਕੇ।
ਹਾਂ ਮਤਲਬ ਹਜੇ, ਤੱਕ ਤਾਂ ਐਕਸਪੀਰੀਅੰਸ ਵਧੀਆ ਵਾ ਕੁਛ ਚੀਜ਼ਾਂ ਦਾ ਹੁੰਦਾ। ਕੁਛ ਸਾਈਟਸ ਦਾ ਹੁੰਦਾ, ਆ ਵੀ ਜਿੱਦਾਂ ਹਲਕਾ ਥੋੜ੍ਹਾ ਜਿਹਾ ਨਾ ਹੁੰਦਾ ਆ, ਅਦਰਵਾਈਜ਼ ਤਾਂ ਸਹੀ ਆਉਂਦਾ ਆ।
ਅੱਛਾ ਠੀਕ ਹੈ, ਔਰ ਕਈ ਨਾਲ ਕਈਆਂ ਵਾਰੀ ਹੋ ਜਾਂਦਾ, ਨਾ ਅਸੀ ਸਮਾਨ ਕੁੱਛ ਹੋਰ ਔਡਰ ਕਰਨੇ ਔਰ ਕੁਛ ਸਾਡਾ ਹੋਰ-
ਹਾਂ, ਮੇਰੇ ਨਾਲ ਇੱਦਾ ਇੱਕ ਦੋ ਵਾਰ ਹੋਇਆ ਸੀਗਾ, ਤੇ ਫਿਰ ਮੈਂ ਜਿੱਦਾਂ ਵੀ ਥੋੜਾ ਕਰਨਾ, ਉਹਦੇ ਨਾਲ ਉਹ ਸਾਈਡ ਤੋਂ ਮੰਗਾਉਣਾ ਬੰਦ ਕਰ ਦਿੱਤਾ। ਫਿਰ ਦੁਬਾਰਾ ਕੀਤਾ। ਤਾਂ ਫਿਰ ਥੋੜ੍ਹੇ ਸਹੀ ਹੋਣ ਲੱਗ ਪਏ, ਜਦੋਂ ਰੈਗੂਲਰ ਮੰਗਵਾਓ ਨਾ ਫਿਰ ਕਰਦੇ ਆ ਥੋੜ੍ਹਾ ਜਿਹਾ ਤਾਂ।
ਹਾਂ ਔਰ, ਅਸੀਂ ਵੀ ਕਰਦੇ ਹਾਂ, ਔਨਲਾਈਨ ਪਰ ਮੈਨੂੰ ਸਿਰਫ਼ ਗਰੋਸਰੀ ਦਾ ਉੱਥੇ ਵਧੀਆ ਲੱਗਦਾ, ਸਮਾਨ ਇੱਕ ਤੇ ਉਹਦਾ ਥੋੜਾ ਰੇਟ ਵੀ ਡਿਸਕਾਊਂਟ ਤੇ ਹੁੰਦਾ ਹੈ। ਕਾਫ਼ੀ ਡਿਸਕਾਊਂਟ ਲੱਗਿਆ ਹੁੰਦਾ ਹੈ, ਹਾਂਜੀ ਔਰ ਮੈਂ ਕਿ ਜਿੰਨੀ ਵਾਰੀ ਉੱਥੋਂ ਕੱਪੜਾ ਲੱਤਾ ਕੁੱਛ ਵੀ ਮੰਗਾਇਆ ਨਾ, ਮੈਨੁੰ ਪਸੰਦ ਨਹੀ ਆਂਦਾ ਹਮੇਸ਼ਾ ਮੇਰਾ ਰਿਟਰਨ ਹੀ ਹੁੰਦਾ।
ਅੱਛਾ- ਅੱਛਾ, ਠੀਕ ਹੈ। ਕਈ ਵਾਰੀ ਹੁੰਦਾ ਨਾ, ਕਈ ਸਾਈਡਸ ਕੱਪੜਿਆਂ ਲਈ ਅੱਛੀ ਆ। ਕੁੱਛ ਜਵੈਲਰੀ ਲਈ ਅੱਛੀ, ਕੋਈ ਕੁੱਛ ਗਰੋਸਰੀ, ਲਈ ਅੱਛੀ ਹੈ।
ਹਾਂ।
ਤੇ ਉਹ ਫੇਰ ਉਸ ਹਿਸਾਬ ਨਾਲ ਹੁੰਦਾ। ਮੈਂ ਐਮਾਜ਼ੋਨ ਤੋਂ, ਬਹੁਤ ਰੇਅਰ ਮੰਗਵਾਇਆ। ਬਟ ਕਹਿੰਦੇ ਐਮਾਜ਼ੋਨ ਤੋਂ, ਬਹੁਤ ਅੱਛੀ ਚੀਜ਼ ਆਉਂਦੀ ਹੈ।
ਹਾਂ, ਨਹੀਂ ਐਮਾਜ਼ੋਨ ਪਹਿਲੇ, ਹਾਂ। ਪਹਿਲੇ ਅਸੀ ਐਮਾਜੋਨ, ਤੋਂ ਹੀ ਕਰਦੇ ਸੀ। ਫੇਰ ਫਲਿਪਕਾਰਟ ਤੋਂ, ਕੀਤਾ ਬਥੇਰਾ ਕੁੱਛ। ਓਡਰ, ਹੁਣ ਮੈਂ ਚਲਾਣੀ ਹਾਂ। ਸਿਡੀ ਮੋਲ ਐਪ।
ਅੱਛਾ ਜੀ।
ਉੱਥੋਂ, ਬਹੁਤ ਵਧੀਆ, ਮਿਲ ਜਾਂਦਾ ਸਮਾਨ। ਗਰੋਸਰੀ ਦਾ। ਹਾਂਜੀ।
ਹਾਂ। ਇੱਦਾਂ ਟਾਈਮ ਵੇਸਟ, ਨਹੀਂ ਹੁੰਦਾ ਹੈਗਾ। ਆਪਣਾ ਚਲੋ, ਥੋੜਾ ਜਲਦੀ ਬੰਦਾ
ਹਾਂ, ਹੋ ਵਧੀਆ ਫੇਰ ਜ਼ਿਆਦਾ, ਜ਼ਿਆਦਾ ਜਲਦੀ ਚਾਹੀਦਾ ਹੈਗਾ। ਤੇ ਬਲੈਂਕਿਟ ਤੋਂ ਕਰ ਲਓ ਔਡਰ। ਉਹਦੇ ਨਾਲ ਹੀ, ਘੰਟੇ ਚ ਹੀ, ਹਾਂਜੀ, ਆ ਜਾਂਦਾ ਸਮਾਨ।
ਹਾਂਜੀ- ਹਾਂਜੀ। ਇਹ ਤਾਂ ਜਿੱਦਾਂ ਹੁਣ, ਬਾਰਿਸ਼ ਹੋ ਰਹੀ ਹੈ। ਤੁਹਾਨੂੰ ਬਹੁਤ ਸੌਖ ਖਾ ਹੈ। ਚਲੋ ਬਲਿੰਕਟ ਕਰ ਲੈਣਾ। ਹੈ ਨਾ।
ਉਸ ਦਿਨ ਥੋੜੇ ਦਿਨ, ਪਹਿਲੇ ਦੀ ਗੱਲ ਹੈਗੀ। ਬੋਰਨਵਿਟਾ ਮਤਲਬ, ਮੇਰੇ ਬੱਚੇ ਬੋਰਨਵਿਟਾ ਪਾ ਕੇ ਹੀ, ਪੀਂਦੇ ਨੇ ਦੁੱਧ ਚ। ਤੋ ਖਤਮ ਹੋਇਆ ਪਈਆਂ ਸੀ। ਹੋਰ ਸਾਨੂੰ ਵੀ ਜ਼ਰੂਰਤ ਹੀ ਸੀ। ਉਸੇ ਟਾਈਮ ਐਮਰਜੈਂਸੀ, ਉਹ ਫੇਰ ਮੰਨਤ ਵੀ ਕਹਿਣ ਲੱਗੀ। ਕੁੜੀਆਂ ਮੰਮੀ ਜੀ ਤੁਸੀਂ ਜ਼ਰੂਰ ਮੰਗਵਾਓ। ਫੇਰ ਅਸੀਂ ਔਡਰ ਕੀਤਾ ਬਲਿੰਕਿਟ ਤੋਂ, ਔਰ ਨਾਲ ਹੀ ਇੱਕ ਘੰਟੇ ਵਿੱਚ, ਸਾਡਾ ਸਮਾਨ ਸਾਡੇ ਹੱਥ। ਵਿਚ, ਹੋਰ ਹਾਂ ਰੇਟ ਵੀ ਠੀਕ।
ਰੇਟ ਵੀ ਜੈਨਵਨ ਹੁੰਦੇ ਆ। ਉਹਨਾਂ ਦੇ, ਹਾਂਜੀ ਬਿਲਕੁਲ, ਹੂੰ।
ਹੋਰ ਸੁਣਾਓ?
ਹਾਂਜੀ, ਤੇ ਫੇਰ ਜਿੱਦਾਂ, ਤੁਹਾਡੇ ਉਹ, ਇੱਧਰ ਹੈਗਾ ਵਾ, ਦੂਸਰਾ। ਜ਼ੂਡੀਓ ਵਗੈਰਾ।
ਹਾਂਜੀ।
ਕੱਪੜਿਆ ਲਈ। ਕੱਪੜਿਆ ਮੋ ਕੱਪੜੇ ਦੇ ਮੋਲ। ਜਿੱਦਾਂ ਯੂਡੀਓ ਵਗੈਰਾ, ਤਾਂ ਉਹ ਕਰਦੇ ਓ ਸ਼ੋਪਿੰਗ ਤੁਸੀਂ? ਹਾਂਜੀ। ਨਹੀਂ- ਨਹੀਂ, ਆਹ ਜੂਡੀਓ ਸ਼ਾਪਿੰਗ ਮਾਲ।
ਜੂਡੀਉ ਸ਼ੋਪਿੰਗ ਮੋਲ। ਮੈਨੂੰ ਪਤਾ ਨੀ, ਦੱਸੋ ਦੁਬਾਰਾ।
ਅੱਛਾ ਜੀ, ਨਹੀਂ ਜਿੱਦਾਂ, ਸ਼ਹਿਰਾਂ ਚ ਮੋਸਟਲੀ, ਸਿਟੀਜ਼ ਚ ਹੈਗੇ, ਨਾ ਜੂਡੀਓ। ਤੇ ਉੱਥੋਂ ਜਿੱਦਾਂ, ਵੀ ਜ਼ਿਆਦਾਤਰ ਹੁੰਦੇ ਬਟ, ਉੱਥੇ ਕੁੜੀਆਂ ਵਾਸਤੇ ਕੱਪੜੇ। ਆਪਣਾ ਲੇਡੀਜ਼ ਲਈ, ਬਹੁਤ ਘੱਟ ਹੁੰਦਾ ਆ।
ਨਹੀਂ, ਸ਼ਹਿਰ ਚ ਦੇਖੋ। ਇੱਥੇ ਸਾਡੇ ਇੱਧਰ ਬਹੁਤ ਸ਼ੋਪਸ ਹੁੰਦੇ ਨੇ। ਸਾਡੇ ਇੱਥੇ ਜੇ, ਅਗਰ ਅਸੀਂ ਜਾਈਏ ਅੱਗੇ। ਵੱਡੇ ਸ਼ਹਿਰ ਵਿੱਚ, ਵੱਡੇ ਤੇ ਫੇਰ ਉੱਥੇ ਸਾਨੂੰ ਮਿਲਣਗੇ ਨਾ। ਜਿਹੜੇ ਸ਼ੋਅਰੂਮ ਵਗੈਰਾ। ਸਾਡੇ ਆਪਣੇ ਸ਼ਹਿਰ ਵਿੱਚ, ਛੋਟੀ- ਛੋਟੀ, ਸ਼ੋਪਸ ਹੈਗੀਆਂ ਨੇ। ਉੱਥੇ ਹੀ ਲੈ ਲੈਂਦੇ, ਅਸੀਂ ਸਮਾਨ।
ਹਾਂ, ਨਹੀਂ- ਨਹੀਂ, ਵੈਸੇ ਲੋਕਲ ਸ਼ੋਪਸ ਤੋਂ ਵੀ, ਬਹੁਤ ਅੱਛੀ ਚੀਜ਼, ਮਿਲ ਜਾਂਦੀ ਹੈ।
ਉਹ ਫੇਰ ਥੋੜਾ, ਜਿਹਾ ਵਿਸ਼ਵਾਸ, ਜਿਹਾ ਵੀ ਬਣ ਜਾਂਦਾ ਨਾ। ਜਿਵੇਂ ਲੈਂਦੇ ਰਹੋ ਸਮਾਨ। ਤੇ ਵਿਸ਼ਵਾਸ ਵੀ ਤੇ ਬਣ ਜਾਂਦਾ।
ਬਿਲਕੁਲ- ਬਿਲਕੁਲ ਜੀ ਹਾਂਜੀ।
ਉਹ ਫੇਰ ਆਪੇ ਹੀ, ਜਿਹੜੇ ਹੁੰਦੇ ਨੇ। ਅ ਜਿਹੜੇ ਦੁਕਾਨਦਾਰ। ਉਹਨਾਂ ਨੇ ਫੇਰ, ਸਹੀ ਸਮਾਨ ਹੀ ਦੇਣਾ। ਦੇਖੋ ਨਹੀਂ ਤੇ, ਫੇਰ ਅਸੀਂ ਉਹ ਨੂੰ, ਮਾਂ, ਕੰਪਲੇਨ ਕਰਨ ਜੋਗੇ, ਤੇ ਹੈਗੇ ਹਾਂ ਨਾ।
ਜ਼ਿਆਦਾ ਬ੍ਰੈਂਡਸ, ਨੂੰ ਉਹ ਕਰਦੇ ਆ। ਬਟ ਮੇਰਾ ਨਹੀਂ ਇੰਨਟਰਸਟ ਹੈਗਾ। ਬ੍ਰੈਂਡਸ ਵਿੱਚ।
ਅਸੀਂ ਖੁੱਦ ਨੀ, ਅਸੀਂ ਆਪ ਨੋਰਮਲੀ ਹੀ ਦੇਖੋ। ਖਰਚੇ ਕਰਨ, ਵਾਲੇ ਹੈਗੇ ਆ। ਇਹ ਨੀ ਕਿ ਬਈ, ਜੇ ਜੋ ਸਾਨੂੰ ਚੀਜ਼। ਸੌ ਦੀ ਮਿਲ ਰਹੀ ਉਹ। ਤੇ ਮੈਂ, ਉਹ ਅੱਠ, ਨੌ ਸੌ ਰੁਪਏ ਦੀ। ਕਿਵੇਂ ਲੈ ਲਾਂਗੀ।
ਕਿਉਂ ਲਉਂਗੀ। ਬਿਲਕੁਲ- ਬਿਲਕੁਲ ਸਹੀ ਗੱਲ ਆ। ਮੈਨੂੰ ਤੇ ਆਪ। ਮਤਲਬ ਕਲਰ ਵਾਈਜ਼ ਉਹ। ਉੱਥੇ ਤੇ ਨਾ ਮਤਲਬ ਹੁੰਦਾ ਬਹੁਤ ਜ਼ਿਆਦਾ ਫ਼ਰਕ ਹੁੰਦਾ ਆ। ਮੈਂ ਤੇ ਆਪ ਲੋਕਲ ਸ਼ੋਪਸ ਤੋਂ ਲੈਣਾ ਪਸੰਦ ਕਰਦੀ ਜ਼ਿਆਦਾ।
ਹਾਂ, ਕਿਉਂ ਸਾਨੂੰ ਆਪਣੇ, ਆਪਣੇ ਨਜ਼ਦੀਕੋ ਥੋੜ੍ਹਾ ਰੇਟ ਸਹੀ ਮਿਲ ਰਿਹਾ ਤੇ। ਅਸੀਂ ਕਿਉਂ ਲੈ ਕੇ ਆਈਏ ਸ਼ੋਅਰੂਮਾਂ 'ਚ ਦੇਖੋ, ਉੱਥੋ ਤੇ ਉਹਨਾਂ ਨੇ ਆਪਣਾ ਹਰ ਇੱਕ ਚੀਜ਼ ਦਾ। ਖਰਚਾ ਨਿਕਲਣਾ ਹੈ। ਉਹੀ ਚੀਜ਼ ਬਾਹਰ ਤੁਹਾਨੂੰ ਸੌ- ਦੋ ਸੌ ਦੀ ਮਿਲ ਜਾਏਗੀ। ਉਹੀ ਉਹ ਚੀਜ਼ ਅੰਦਰ ਉਹਨਾਂ ਨੇ। ਪੰਦਰਾਂ -ਪੰਦਰਾਂ ਸੌ ਦੇ ਲਗਾ ਕੇ ਰੱਖੀ ਹੋਈ ਹੈ। ਅਸੀਂ ਨੀ ਕਦੇ ਖਰੀਦਦੇ ਸ਼ੋਰੂਮ ਵਿੱਚੋਂ ਸਮਾਨ। ਜਿੰਨੀ ਬੱਚਤ ਕਰਨੀ ਠੀਕ ਦੇਖੋ ਜਿੰਨੀ ਬੱਚਤ ਕਰਾਂਗੇ ਉਨਾਂ ਹੀ ਠੀਕ ਹੈ ਨਾ। ਥੋੜ੍ਹਾ ਬੱਚਤ। ਕਰਨਾ। ਹਾਂਜੀ। ਠੀਕ ਜੀ, ਠੀਕ ਓਕੇ।